ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ
ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਹੋ
ਹਾਂਜੀ- ਹਾਂਜੀ ਵਧੀਆ ਠੀਕ-ਠਾਕ
ਕੁਛ ਨੀ ਲੰਮੇ ਪਏ ਸੀ ਹੁਣ
ਠੀਕ ਹੈ ਜੀ, ਹਾਂ ਹੁਣੇ ਸ਼ਾਮ ਦੇ ਖਾਣੇ ਦੀ ਤਿਆਰੀ ਹੋ ਜਾਣੀ ਹੈਨਾ ਸ਼ੁਰੂ
ਹਾਂਜੀ ਬਿਲਕੁਲ ਜੀ ਸਮਝ ਹੀ ਨੀ ਲੱਗਣ ਦੀ ਮੈਂ ਤਾਂ ਹੁਣ ਵੀ ਸਾਰਿਆ ਜਾਣਿਆ ਨੂੰ ਇੱਕ ਇੱਕ ਵਾਰੀ ਪੁੱਛ ਲੈ ਮੈਨੂੰ ਦੱਸ ਦੋ ਸ਼ਾਮ ਨੂੰ ਕੀ ਖਾਣਾ ਜੇ ਕੋਈ ਕਹਿੰਦਾ ਸਾਨੂੰ ਨੀ ਪਤਾ ਜੀ ਸਾਨੂੰ ਨੀ ਪਤਾ
ਠੀਕ ਹੈ ਕੋਹੀ ਨਾ ਪਰ ਹੋਰ ਵੀ ਕੋਈ ਕੰਮ ਹੋਇਆ ਤੇ ਫੇਰ ਉਹਨਾਂ ਨੂੰ ਦੱਸਣਾ ਆਹ ਖਾਣਾ ਹੈ ਆਹ ਖਾਣਾ ਹਨਾ।
ਸਹੀ ਗੱਲ ਹੈ ਜੀ ਜਦੋਂ ਬਣਾ ਲੋ ਨਾ ਉਦੋਂ ਪਸੰਦ ਹੀ ਨੀ ਆਉਣਾ ਉਹਨਾਂ ਨੂੰ ਜੇ ਹੁਣ ਨਹੀਂ ਨਾ ਅਜੇ ਕੇ ਟਾਈਮ ਸਿਰ ਕੇ ਨੂੰ ਦੱਸ ਦੋ ਮੈਂ ਬਾਜ਼ਾਰੋਂ ਜਾ ਕੇ ਲੈ ਵਾਂ ਜਦੋਂ ਨਹੀਂ ਦੱਸਦੇ ਹੁਣ ਦੱਸਣ ਨੀ ਤੇ ਜੇ ਮੈਂ ਆਪਣੀ ਮਰਜ਼ੀ ਨਾਲ ਕੁਛ ਹੀ ਬਣਾ ਲਿਆ ਫਿਰ ਇਹਨਾਂ ਨੂੰ ਪਸੰਦ ਨੀ ਹੋਣਾ ਕੁਛ ਵੀ
ਠੀਕ ਏਦਾਂ ਹੀ ਨਾ ਮਤਲਬ ਮੈਂ ਵੀ ਜਿੱਦਾਂ ਸਵੇਰੇ ਕੰਮ ਕੁਮ ਕਰਕੇ ਫ੍ਰਰੀ ਹੋਣਾ ਆ ਤੇ ਮੈਂ ਗੁੜੀਆਂ ਨੂੰ ਕਹਿਣਾ। ਤੇ ਰੋਟੀ ਲਿਆਦਾ ਖਾਣੀ ਕਿ ਨਹੀਂ- ਨਹੀਂ ਮੰਮਾ ਹ ਲੇ ਮੈਨੂੰ ਭੁੱਖ ਨਹੀਂ ਮਤਲਬ ਮੈਂ ਪੰਜ ਕੁ ਮਿੰਟ ਪੈਣਾ -ਪੈਣਾ ਲੰਮੇ ਹਲੇ ਤੇ ਮੰਮਾ ਮੈਨੂੰ ਰੋਟੀ ਲਿਆਦੋਂ ਭੁੱਖ ਲੱਗ ਗਈ ਆ।
ਸਹੀ ਗੱਲ ਹੈ ਬੱਚੇ ਮੇਰੇ ਵੀ ਏਦਾਂ ਹੀ ਕਰਦੇ ਨੇ। ਮੇਰੇ ਬੇਟੇ ਨੂੰ ਨਾ ਓਨੀ ਦੇਰ ਭੁੱਖ ਨਹੀਂ ਲੱਗਣੀ। ਜਿਥੇ ਮੈਂ ਲੰਮੇ ਪੈ ਗਈ ਆਂ ਉਹਨਾਂ ਮੇਰੇ ਵੇਖ ਲਿਆ ਮੰਮਾ ਲੰਮੇ ਹੈਗੇ ਆ ਬੱਸ ਉਹਦੀ ਉਸੇ ਟਾਈਮ ਭੁੱਖ ਸਟਾਰਟ ਹੋਈ ਨੀ ਉਹਨੇ ਕਹਿਣਾ ਹੁਨੇ ਦੇ ਦੋ ਕੁਛ ਨਾ ਕੁਛ ਖਾਣ ਨੂੰ ਫਿਰ ਮੈਂ ਸੋਚੂੰਗੀ ਇਹਨੂੰ ਹੁਣ ਮੈਂ ਕੀ ਦੇ ਦ ਤੁਹਾਡੇ ਕੋਲ ਰੋਟੀ ਤੋਂ ਇਲਾਵਾ ਕੁਛ ਹੋਰ ਹੁੰਦਾ ਨਹੀਂ। ਮੈਂ ਕਹੂੰਗੀ ਤੂੰ ਦੱਸਦਾ ਹੀ ਉਸ ਸਟਰੈਂਥ ਜਿਹੜੇ ਸਾਡੇ ਕੋਲ ਕੁਛ ਬਣਾਇਆ ਨੀ ਜਾਣਾ ਹੁਣ ਫਟਾ ਫਟ
ਹਾਂਜੀ- ਹਾਂਜੀ ਕਈ ਵਾਰ ਬੱਚੇ ਮਤਲਬ ਡਿਮਾਂਡ ਹੀ ਓਦਾਂ ਦੀ ਕਰ ਦਿੰਦੇ ਵੀ ਉਹ ਚੀਜ਼ ਮਤਲਬ ਘਰ ਹੁੰਦੀ
ਹਾਂਜੀ ਹੁਣ ਮੇਰੀ ਬੇਟੀ ਕਹਿੰਦੀ ਮਨਚੂਰੀਅਨ ਬਣਾ ਲਿਓ ਮੰਮਾ ਰਾਤੀ ਤੇ ਜੇ ਮੈਂ ਕਿਹਾ ਚਲੋ ਠੀਕ ਹੈ ਮੈਂ ਮਨਚੂਰੀਅਨ ਬਣਾ ਦਿੰਦੀ ਹਾਂ ਮੈਂ ਕਿਹਾ ਗੋਭੀ ਲੈ ਆਓ ਮੈਂ ਗੋਭੀ ਦਾ ਮਨਚੂਰੀਅਨ ਅੱਜ ਬਣਾ ਕੇ ਖਵਾਣੀ ਅੱਗੋਂ ਕਹਿੰਦੇ ਆ ਹੈ ਕਹਿੰਦੇ ਗੋਭੀ ਦਾ ਮਨਚੂਰੀਅਨ ਅਸੀਂ ਨੀ ਖਾਂਦੇ ਤੇ ਮੈਂ ਜੇ ਬਾਜ਼ਾਰਾਂ ਵੀ ਲੈਣ ਜਾਵਾਂਗੇ ਉਹਦੇ ਚ ਉਹੀ ਆਦਾ ਨਾ ਸਬਜ਼ ਜ਼ੀਆਂ ਕੱਟ ਕੇ ਰੱਖੀਆਂ ਹੋਣੀਆਂ ਪੈਣੀਆਂ ਤੇ ਉਹੀ ਆ ਹਾਂਜੀ ਮੈਂ ਬਣਾ ਲੈਂਦੀ ਹਾਂ ਤੇ ਮੇਰੀ ਸੱਸ ਕਹਿੰਦੇ ਕਹਿੰਦੇ ਕਿ ਤੂੰ ਘੀਏ ਦਾ ਕਹਿੰਦੇ ਮਨਚੂਰੀਅਨ ਬਣਾ ਲਾ ਮੈਂ ਕਿਹਾ ਉਹਦਾ ਸਵਾਦ ਕਿੱਦਾਂ ਦਾ
ਹਾਏ
ਮੈਂ ਕਿਹਾ ਮੈਂ ਨੀ ਇਹ ਕੰਮ ਕਰਦੀ ਗੋਭੀ ਦਾ ਤਾਂ ਚਲੋ ਸੌਖਾ ਹੀ ਆ ਜਿਵੇਂ ਚ ਅਹ ਮੈਂ ਕ ਪਾ ਕੇ ਨਾ ਬੇਸਣ ਵਾਂਗੂ ਜਿਵੇਂ ਪਕੌੜੇ ਕੱਢਣੇ ਆ ਹਾਂਜੀ ਓਦਾਂ ਹੀ ਪਕੌੜੇ ਪਕੌੜੇ ਕੱਢ ਕੇ ਤੇ ਥੋੜਾ ਮੋਟਾ ਮੋਟਾ ਪਿਆਜ ਥੋੜਾ ਰੱਖ ਲੋਓ ਬਰੀਕ ਬਰੀਕ ਮਤਲਬ ਕੱਟ ਕੇ ਤੇ ਉਹਨੂੰ ਭੁੰਨ ਕੇ ਨਾ ਤੜਕਾ ਵਗੈਰਾ ਭੁੰਨ ਕੇ ਸਾਰੀਆਂ ਸਬਜ਼ੀਆਂ ਵਿੱਚ ਪਾ ਕੇ ਹਨਾ ਤੇ ਥੋੜਾ ਜਿਹਾ ਵਿੱਚ ਮੈਂ ਜਿਵੇਂ ਅਰਾਰੋਡ ਦਾ ਜਿਵੇਂ ਘੋਲ ਜਿਹਾ ਹੁੰਦਾ ਨਾ ਥੋੜਾ ਜਿਹਾ ਇੱਕ ਇੱਕ ਡੇਢ ਚਮਚਾ ਮੈਂ ਅਰਾਰੋਟ ਦਾ ਵਿੱਚ ਪਾ ਦਿੰਦੀ ਹਾਂ ਘੋਲ ਕੇ ਨਾ ਚੰਗੀ ਤਰ੍ਹਾਂ ਉਹ ਵਿੱਚ ਪਾ ਦਿੰਦੀ ਹਾਂ ਫੇਿਰ ਪਾਣੀ ਪਾ ਕੇ ਓਨੂੰ ਵਿੱਚ ਸਿਰਕਾ ਵੀ ਨਾਲ ਪਾਉਂਦੀ ਹਾਂ ਜਿਹੜਾ ਬਲੈਕ ਸਿਰਕਾ ਹੁੰਦਾ ਜਿਹੜਾ ਨਿਊਡਲਾਂ ਵਾਲਿਆਂ ਕੋਲ ਜਿਹੜਾ ਮਿਲਦਾ ਕਲਰ ਵਾਲਾ ਉਹ ਪਾ ਦੇਈਦਾ
ਹੰਮ
ਥੋੜਾ ਫਲੇਵਰ ਜਿਹਾ ਵੀ ਆ ਜਾਂਦਾ ਤੇ ਨਾਲੇ ਉਹ ਸੰਘਣਾ ਵੀ ਹੋ ਜਾਂਦਾ ਵਾ
ਹੰਮ ਹੰਮ
ਤੇ ਫੇਰ ਵਿੱਚ ਜਿਹੜੇ ਪਕੌੜੇ ਕੱਢੇ ਹੁੰਦੇ ਉਹ ਵੀ ਵਿੱਚ ਪਾ ਦਿੰਦੀ ਹਾਂ ਰੋ ਬੜਾ ਹੀ ਵਧੀਆ ਬਣਦਾ ਬਜ਼ਾਰ ਵਾਲਾ ਹੀ ਟੇਸਟ ਆਉਂਦਾ ਬਿਲਕੁਲ
ਠੀਕ ਹੈ ਜੀ ਉਹ ਬਣਾਇਆ ਤੇ ਕਰੀ ਮੈਂ ਚਲੋ ਟਰਾਈ ਕਰਾਂਗੇ ਹਨਾ ਟਰਾਈ ਕਰਨ ਵਿੱਚ ਕੀ ਹਰਜ ਹੈਗਾ ਵਾ ਓਦਾਂ ਮਤਲਬ ਬਾਕੀ ਚੀਜ਼ਾਂ ਬਣਾ ਲਈ ਦੀਆਂ ਘਰ
ਹੋਰ ਮੈਂ ਵੀ ਮੈਨੂੰ ਯਾਚ ਥੋੜ੍ਹੀ ਨਾ ਹੈਗੀ, ਮੈਂ ਵੀ ਏਦਾਂ ਈ ਯੂ ਟਿਊਬ ਚ ਕੋਈ ਨਾ ਕੋਈ ਰੈਸਪੀ ਮਤਲਬ ਸਰਚ ਕਰਦੇ ਰਈਦਾ ਜਾਂ ਮੇਰੀ ਬੇਟੀ ਇੰਸਟਾ ਵੇਖਦੀ ਨਾ। ਓਹਦੇ ਵਿੱਚ ਮੈਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਭੇਜ ਦਿੰਦੀ ਐ, ਮੈਂ ਹੁਣ ਜਿਵੇਂ ਚਾਂਪਾ ਦੀ ਸਬਜ਼ੀ ਹੋਗੀ। ਸੋਇਆਬੀਨ ਚਾਪ‌ ਦੀ ਮੈਂ ਓ ਵੀ ਘਰੇ ਬਨਾ ਲੈਂਦੀ ਆ, ਓ ਬੜੀ ਟੇਸਟੀ ਓ ਵੀ ਬਨਦੀ ਆ।
ਅੱਛਾ, ਓ ਕਿੱਦਾਂ?
ਓ ਵੀ ਬਜ਼ਾਰੋਂ ਮਤਲਬ ਲੈ ਆਈ ਦੀ ਆ, ਜਿਸ ਤਰ੍ਹਾਂ ਚਲਜੋ। ਸਟੋਰ ਤੋਂ ਬਨੀਆਂ-ਬਨਾਤੀਆਂ ਮਤਲਬ ਮੈਰੀਨੇਟ ਕੀਤੀਆਂ ਹੋਈਆਂ, ਸਾਰੀਆਂ ਚਾਪਾਂ ਮਿਲ ਜਾਂਦੀਆਂ। ਓਹਨਾਂ ਨੂੰ ਘਰੇ ਲੈ ਕੇ ਤੇ ਓ ਚਾਂਪ ਸਾਰੀ ਫਰਾਈ ਕਰ ਲਈ ਦੀ ਐ।
ਅੱਛਾ ਜੀ, ਓ ਜੇੜੀ ਸਟਿੱਕ ਜੀ ਲੱਗੀ ਹੁੰਦੀ ਨਾਲ।
ਜੇੜੀ ਸਟਿੱਕ ਲੱਗੀ ਹੁੰਦੀ ਨਾਲ ਓ ਵਾਲੀ।
ਅੱਛਾ।
ਓ ਸਾਰਾ ਓਹਦੇ ਤੇ ਨਾ ਸਾਰਾ ਓਹਨਾਂ ਨੇ ਬਨਾ ਕੇ ਲਾਇਆ ਹੁੰਦੈ, ਸਭ ਕੁਛ ਈ ਮੈਰੀਨੇਟ ਕੀਤੀਆਂ ਹੁੰਦੀਐ, ਓਨਾਂ ਨੇ।
ਹਾਂਜੀ-ਹਾਂਜੀ।
ਪੈਲੇ ਮਸਾਲੇ ਲੱਗੇ ਹੁੰਦੇ ਨੇ ਓਨਾਂ ਨੂੰ ਤੇ ਓਹਨਾਂ ਨੂੰ ਬਾ ਚੋਂ ਘਰੇ ਆ ਕੇ ਮੈਂ ਫਰਾਈ ਕਰਕੇ ਕੱਢ ਕੇ ਪੀਸ ਕੱਟ ਕਰ ਲੈਂਨੀ ਆ, ਫੇਰ ਇੱਕ ਵਾਰੀ ਫਰਾਈ ਕਰ ਲੈਂਨੀ, ਏਨਾਂ ਨੂੰ ਪੀਸ ਕੱਟ ਕਰਕੇ ਵੀ ਜਿਵੇਂ ਅਸੀਂ ਪਿਆਜ-ਪਿਊਜ ਦਾ ਮਸਾਲਾ ਬਰੀਕ ਕਰਕੇ ਬਨਾਈ ਦਾ ਨਾ, ਓਦਾ ਬਰੀਕ ਕਰਕੇ ਸਾਰਾ ਚੰਗੀ ਤਰ੍ਹਾਂ ਮਸਾਲਾ ਭੁੰਨ ਲਈਦਾ ਓਹਨਾਂ ਦਾ, ਵਿੱਚ ਥੋੜ੍ਹਾ ਜਿਹਾ ਦਈ-ਦੁਈ ਪਾ ਕੇ ਥੋੜ੍ਹਾ ਜਾ ਪਾਨੀ ਪਾ ਕੇ, ਵਿੱਚੇ ਨਾਲ ਚਾਂਪ ਸੁੱਟ ਦੇਣੀ ਆ, ਓ ਵੀ ਬੜੀ ਟੇਸਟੀ ਬਨਦੀ ਐ। ਤੇ ਬਿਲਕੁਲ ਏਦਾਂ ਲੱਗਦਾ ਕੇ, ਪਤਾ ਨੀ ਕਿੰਨੀ ਕੁ ਅਲੱਗ ਡਿਸ਼ ਜੀ ਕੋਈ ਬਨਗੀ ਹੁੰਦੀ ਐ।
ਓ ਹੀ ਨਾ ਮਤਲਬ ਜਿੱਦਾਂ ਹੁਣ ਆਪਾਂ, ਸਬਜ਼ੀਆਂ ਖਾ ਕੇ ਦਾਲਾਂ ਖਾ ਕੇ ਅੱਕ ਜਾਂਦੇ ਆ ਤੇ ਚਲੋ ਬੰਦਾ ਏਦਾਂ ਦੀ ਵੀ ਚੋ ਬਨਾ ਲੇ, ਕਦੀ ਹਨਾ।
ਇੱਕ ਏ ਹੋ ਜਾਂਦਾ ਕੇ, ਜਿਸ ਤਰ੍ਹਾਂ ਬੱਚੇ ਬੇਚਾਰੇ ਚੀਜ਼ਾਂ ਮੰਗਦੇ ਨੇ, ਚਾਂਪਾਂ ਵਗੈਰਾ ਓ ਚਲੋ, ਏ ਵੀ ਚੀਜ਼ ਓਹੋ ਜੀ ਬਨ ਜਾਣੀ ਕੇ ਸਬਜ਼ੀ ਵਾਂਗੂ ਬਨ ਜਾਣੀ, ਥੋੜੀ ਬੋਤ।
ਹਾਂਜੀ-ਹਾਂਜੀ।
ਬਾਜ਼ਾਰੋਂ ਤੋਂ ਚਲੋ, ਓਹਨਾਂ ਨੇ ਕੱਚੀਆਂ ਜੀਆਂ ਥੋੜੀ ਰੱਖ ਦਿੰਦੇ ਨਾ ਚਲੋ, ਘਰੇ ਤੇ ਏ ਐ ਵੀ ਅਸੀ ਹੁਣ ਪ੍ਰੋਪਰ ਪੂਰੀ ਤਿਆਰ ਕੀਤੀ ਹੋਈ ਆ। ਓ ਖਾਣ ਚ ਏਨੀਆਂ ਟੇਸਟੀ ਲੱਗਦੀਆਂ ਨਾ ਕੋਈ ਸਾਬ ਈ ਨੀ, ਬੱਚੇ ਕੈਨਗੇ ਇੰਝ ਲੱਗਦਾ, ਜਿਵੇਂ ਚਿਕਨ ਬਣ ਗਿਆ ਹੁੰਦੈ ਘਰ।
ਪੀਸ ਮਤਲਬ ਛੋਟੇ-ਛੋਟੇ ਕਰਨੇ, ਜਿੱਦਾਂ ਮਤਲਬ ਆਪਾਂ ਆਲੂ ਕੱਟਦੇ ਆ, ਬਰੀਕ-ਬਰੀਕ ਜੇੜੇ ਛੋ
ਹਾਂਜੀ, ਜਿਵੇਂ ਜਿਸ ਤ ਬਜ਼ਾਰੋਂ ਚਾਂਪਾਂ ਲੈ ਕੇ ਆਈ ਦੀਆਂ ਨਾ, ਜਿੱਦਾਂ ਓ ਪੀਸ ਕੱਟ ਕਰਕੇ ਦਿੰਦੇ, ਓਡੇ-ਓਡੇ ਪੀਸ ਗੋਲ-ਗੋਲ ਹਾਂਜੀ, ਫੇਰ ਕੱਟ ਕਰਕੇ ਕੇ ਫੇਰ, ਇੱਕ ਵਾਰੀ ਫਰਾਈ ਕਰਨਾ, ਓਹਨਾ ਨੂੰ। ਬੜੀਓ ਸਵਾਦ ਲੱਗਦੀ, ਟਰਾਈ ਕਰਕੇ ਵੇਖੋ ਤੁਸੀਂ।
ਦੂਜਾ, ਜੇੜਾ ਮਸਾਲਾ ਤੁਸੀਂ ਭੁਨਦੇ ਆ, ਦੂਜਾ ਪਿਆਜ ਵਗੈਰਾ ਵਾਲਾ ਓ। ਤੁਸੀਂ ਮਿਕਸੀ ਚ ਕਰਦੇ ਆ, ਸਾਰਾ ਕੁਝ ਫੇਰ
ਜੀ ਓ ਮਿਕਸੀ ਚ ਮੈਂ ਸਾਰਾ ਗ੍ਰਾਇੰਡ ਚੰਗੀ ਤਰਾ ਕਰ ਲੈਂਣੀ ਆ, ਫੇਰ ਚੰਗੀ ਤਰਾ ਮਸਾਲਾ ਭੁੰਨ ਕੇ ਨਾ। ਮੈਂ ਪੂਰੀ ਪੇਸਟ ਵਾਂਗੂ ਮੈਂ ਬਣਾ ਦਿੰਨੀ ਆ, ਵਿੱਚ ਪਾਣੀ ਪਾ-ਪਾ ਕੇ ਚੰਗੀ ਤਰਾ ਮਸਾਲਾ ਭੁੰਨੀ ਜਾਣਾ-ਭੁੰਨੀ ਜਾਣਾ।
ਛੱਡ ਜਾਂਦਾ ਓ।
ਹਾਂ ਹਾਂ, ਹਾਂਜੀ। ਉਦੋਂ ਵਿੱਚ, ਥੋੜ੍ਹਾ ਜਿਹਾ ਹਲਕਾ ਪਾਣੀ ਪਾ ਕੇ ਵਿੱਚ ਚਾਮਪਾ ਸੁੱਟ ਕੇ ਨਾ ਥੋੜਾ ਦਹੀਂ ਵੀ ਨਾਲ ਹਨੀ ਦਹੀਂ ਦੇ ਨਾਲ ਥੋੜਾ ਟੇਸਟ ਅਲਗ ਹੋ ਜਾਂਦਾ।
ਹਾਂਜੀ ਉਹ ਜਦੋਂ ਮਤਲਬ ਮਸਾਲਾ ਭੁੰਨਦੇ ਉਦੋਂ ਪਾਉਂਦੇ ਹੋਣੇ ਹਨਾ।
ਹਾਂਜੀ-ਹਾਂਜੀ ਦਹੀਂ ਵਿੱਚ ਪਾ ਤਾ ਇੱਕ ਕੋਲੀ ਮੈਂ ਮਲਾਈ ਦੀ ਵੀ ਸੁੱਟ ਦਿੰਨੀ ਆ। ਉਹ ਇੰਨਾ ਅਲਗ ਟੇਸਟ ਆ ਜਾਂਦਾ ਨਾ ਸਬਜ਼ੀ ਦਾ, ਜਿਵੇਂ ਬਾਜ਼ਾਰੋਂ ਵਿੱਚ ਕਰੀਮ ਲੈ ਕੇ ਪਾਈ ਹੁੰਦੀ ਨਾ ਕਿਸੇ ਨੇ ਓਦਾਂ ਟੇਸਟ ਟ ਆ ਜਾਂਦਾ ਸਬਜ਼ੀ ਦਾ।
ਠੀਕ ਠੀਕ ਐ।
ਬੜੀਆਂ ਸਵਾਦ ਲੱਗਦੀਆਂ ਬੱਚੇ ਤੇ ਹੁਣ ਅੱਜ ਆਹ ਡਿਮਾਂਡ ਕਰਨ ਦਏ ਮੈਂ ਕਿਹਾ ਹੁਣ ਅੱਜ ਚੰਪਾ ਤੁਡੀਆਂ ਦੁਕਾਨ ਬੰਦ ਹੋਣੀ ਜੇ ਕੋ ਲੈ ਕੇ ਆਈਦਾ ਸਮਾਨ। ਹਾਂਜੀ ਨਿਊੜਲਾ ਵਾਲਾ ਹਾਂਜੀ ਜੀ ਰੇਹੜੀਆਂ ਤੋ ਲੈਲੋ ਤੇ ਉਹ ਦਿੰਦੇ ਨੀ ਅਗਲੇ ਕਿਉਂਕਿ ਉਹਨਾਂ ਨੇ ਤਾਂ ਆਪ ਵੇਚਨੀਆ ਹੁੰਦੀਆਂ। ਨਾਲੇ ਮੈਨੂੰ ਸਹੀ ਨੀ ਅਸੀਂ ਜਿੱਥੋਂ ਲੈ ਕੇ ਆਈਦਾ ਨਾ ਸੌਦਾ ਵਗੈਰਾ ਉੱਥੋਂ ਇਹ ਹੁੰਦਾ ਉਹਨਾਂ ਨੇ ਸਾਤ ਪੈਕ ਕੀਤੀ ਹੁੰਦੀ ਤੇ ਉਹਨਾਂ ਨੇ ਕੈਂਡੀ ਚਲਾਈਆਂ ਹੁੰਦੀਆਂ ਉਹਨਾਂ ਨੇ।
ਅੱਛਾ ਮਤਲਬ ਉਹ ਜਿਹੜੀ ਹੁੰਦੀ ਕਰਿਆਨੇ ਦੀ ਦੁਕਾਨ ਉੱਥੋਂ ਮਿਲ ਜਾਂਦੀਆਂ?
ਹਾਂਜੀ-ਹਾਂਜੀ ਵੱਡਾ ਸਟੋਰ ਜਿਵੇਂ ਸ਼ੋਪਿੰਗ ਮੋਲ ਵਗੈਰਾ ਹੁੰਦਾ ਨਾ ਲਾਗੇ ਜਿਵੇਂ ਲਾ ਲੋ, ਕੋਈ ਵੀ ਜਿੱਥੋਂ ਸਾਰਾ ਤੋਡੇ ਦਾ ਸਮਾਨ ਹੁੰਦਾ ਉਹਨਾਂ ਨੇ ਕੈਂਡੀਆਂ ਚਲਾਈਆਂ ਹੁੰਦੀਆਂ ਉੱਥੇ।
ਹੋ ਜਿੱਦਾਂ ਡੀ ਮਾਰਟ ਹੋ ਗਿਆ, ਮੈਟਰੋ ਹੋ ਗਿਆ ਹਨਾ, ਏਦਾਂ।
ਲਾਗੇ ਸਾਡੇ ਤਾਂ ਬਾਣੀਆਂ ਵੀ ਲਾਗੇ ਹੈਗਾ ਵਾ ਅਸੀਂ ਉਹਦੇ ਕੋਲ ਲੈ ਆਈ ਦਾ ਸਮਾਨ।
ਅੱਛਾ-ਅੱਛਾ ਚਲੋ, ਵਧੀਆ ਹੈ ਨਾ।
ਹਾਂਜੀ ਉੱਥੋਂ ਲੈ ਆਈ ਦਾ ਵਾ ਸਾਰਾ ਕੀ ਕਹਿੰਦੇ ਨੇ ਪੰਜਾਹ ਰੁਪਏ ਦੇ ਛੇ ਪੀਸ ਮਿਲ ਜਾਂਦੇ ਨੇ ਇੱਕ ਪੈਕਿੰਗ ਚ।
ਅੱਛਾ ਤੇ ਵਧੀਆ ਫੇਰ ਸਬਜ਼ੀ ਦਾ ਸਰ ਜਾਂਦਾ ਵਾ ਵਧੀਆ ਫਿਰ?
ਹਾਂ ਬਹੁਤ ਵਧੀਆ ਸਾਡੇ ਤੱਕ ਮੇਰੀ ਨਨਾ ਆਣਗੀਆਂ ਮੈਨੂੰ ਸਪੈਸ਼ਲ ਉਹ ਕਹਿਣਗੀਆਂ ਆ ਕੇ, ਮੇਰੀ ਪਟੇਲ ਨਨਾਣ ਹੈਗੀ ਉਹਨੂੰ ਤਾਂ ਚ ਉਹਨੂੰ ਇਡੀ ਸਵਾਦ ਲੱਗਦੀ ਨਾ, ਉਹ ਐਰਕੀ ਫੇਰ ਮੇਰੇ ਕੋਲ ਦੋ ਵਾਰੀ ਬਣਵਾ ਕੇ ਖਾ ਕੇ ਗਈ ਤੇ ਮੇਰੇ ਲਾਗੇ ਖਲੋ ਕੇ ਜਾਚ ਸਿੱਖ ਕੇ ਗਈ ਕਹਿੰਦੀ ਮੈਂ ਵੀ ਬਣਾਉਣੀ ਜਾ ਕੇ।
ਅੱਛਾ।
ਪਰ ਜਦੋਂ ਇੱਥੋਂ ਗਏ ਉਹਨਾਂ ਨੂੰ ਮੈਂ ਜਾਣ ਲੱਗੇ ਵੀ ਤੁਰ ਜਦੋਂ ਇੱਥੋਂ ਗਏ ਨਾ ਆਪਣੇ ਵਾਪਸ ਘਰ ਛੁੱਟੀਆਂ ਕੱਢ ਕੇ ਮੈਂ ਉਦੋਂ ਵੀ ਸਪੈਸ਼ਲ ਸਬਜ਼ੀ ਬਣਾ ਕੇ ਨਾਲ ਦੇ ਕੇ ਤੋਰਿਆ ਉਹਨਾਂ ਨੂੰ ਖਾ ਲਿਓ ਜਾ ਕੇ ਹੁਣ ਘਰ।
ਅੱਛਾ ਜੀ, ਮੈਂ ਇੱਕ ਵਾਰੀ ਖਾਧੀ ਆ ਵੈਸੇ ਵੀ ਜੇ ਓਦਾਂ ਹੀ ਜਿਹੜੀਆਂ ਸਟਿੱਕ ਜੀ ਤੇ ਲੱਗੀਆਂ ਹੁੰਦੀਆਂ ਨਾ
ਹਾਂਜੀ-ਹਾਂਜੀ।
ਹਾਂਜੀ ਓਦਾਂ ਵੈਸੇ ਸਬਜ਼ੀ-ਸੁਬਜੀ ਨੀ ਕਦੀ ਬਣਾਈ ਚਲੋ ਇਹ ਵੀ ਕਰਕੇ ਵੇਖਾਂਗੇ ਟਰਾਈ ਹਨਾ, ਜਿਹੜੀ, ਨਵੀਂ ਚੀਜ਼ ਕੁਕਿੰਗ ਵਾਸਤੇ ਆਪਾਂ ਨੂੰ।
ਮੈਂ ਤਾਂ ਬੜੀਆਂ ਚੀਜ਼ਾਂ ਦੇਖਦੀ ਰਹਿੰਨੀ ਆ ਮਤਲਬ ਇਦਾਂ ਹੀ ਯੂਟਿਊਬ ਚੋਂ ਵੇਖ ਲਈ ਜਿਹੜੀ ਕੋਈ ਰੈਸਪੀ ਨਹੀਂ ਨਾ ਅੱਜ ਸਮਝ ਲੱਗੀ ਕੋਈ ਨਹੀਂ ਖਾਣੀ ਇਹਨੇ ਕਿਸੇ ਨੇ ਨਹੀਂ ਬਣਾਣੀ ਇਸ ਮੈਂ ਉਹੀ ਚੀਜ਼ ਕੱਢ ਲੈਨੀ ਕਿ ਇਹਦੀਆਂ ਹੋਰ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ ਦੀ ਕਿਹੜੀ-ਕਿਹੜੀ ਵਰਾਇਟੀ ਸਬਜੀ ਬਣਦੀ ਏ। ਓਦਾਂ ਹੀ ਮੈਂ ਬਣਾ
ਠੀਕ ਐ ਜੀ।
ਕਿਉਂਕਿ ਸਮਾਨ ਤਾਂ ਸਾਰਾ ਉਹੀ ਹੁੰਦਾ ਵਾ ਬਸ ਜਿਆਦਾਤਰ ਅੱਜਕੱਲ ਅਰਾਰੋਡ ਹੋ ਗਿਆ ਮੈਦਾ ਹੋ ਗਿਆ ਇਹਨਾਂ ਚੀਜੇ ਥੋੜ੍ਹੀ ਬਹੁਤ ਲੋੜ ਪੈਂਦੀ ਆ।
ਉਹੀ ਨਾ ਮਤਲ ਜੇ, ਹਾਂਜੀ-ਹਾਂਜੀ ਜੇ ਕੋਈ ਸਮਾਨ ਲਿਆਉਦੇ ਤੇ ਚਲੋ ਮੈਦਾ ਤੇ ਹੋਰ ਆਰਾਰੋਡ ਤੇ ਆਪਾਂ ਲੈ ਹੀ ਆਉਦੇ ਨਾਲ ਹੀ। ਹਨਾ। ਜਿੱਦਾਂ, ਸਮਝ ਜਾਂਦਾ ਹਾਂਜੀ।
ਉਹਨਾਂ ਨਾਲ ਥੋੜਾ ਬਹੁਤ ਫਰਕ ਜਿਹਾ ਪੈ ਜਾਂਦਾ ਵਾ ਆਪਣੇ ਆਪ। ਕੋ ਸਮਾਨ ਦਾ। ਜ ਖਾ ਵੀ ਟੇਸਟ ਆ ਜਾਂਦਾ ਦਹੀਂ ਤੇ ਵੈਸੇ ਵੀ ਅੱਜ ਕੱਲ੍ਹ ਥੋੜਾ- ਬਹੁਤ ਵੀ ਪਾਲੋ ਉਹਦੇ ਚੋਂ ਵੀ। ਬੜਾ ਟੇਸਟ ਆ ਜਾਂਦਾ ਵ ਦਹੀ ਦੇ ਨਾਲ ਖਟਿਆਈ- ਖਟਿਆਈ
ਤੇ ਵੱਖਰਾ ਹੀ ਹੁੰਦਾ ਟੇਸਟ ਹੈਨਾ।
ਹੂ, ਬਿਲਕੁਲ ਮੈਂ ਬਣਾਉਦੀ ਹਾਂ ਨਾ ਤੇ ਮੇਰੇ ਇੱਕ ਵਾਰੀ ਜੇਠ ਆਏ ਮੈਂ ਉਹਨਾਂ ਨੂੰ ਉਹਨਾਂ ਨੇ ਨਾ ਮਤਲਬ ਆ ਕੇ ਹਲੇ ਬਾਹਰੋਂ ਆਏ ਸੀ ਪਾਣੀ ਪੀਤਾ। ਤੇ ਰੋਟੀ- ਪਾਣੀ ਖਾ ਕੇ ਆਏ ਸੀ ਰਾਤ ਦੇ ਟਾਈਮ ਸੀ। ਘਰੋਂ ਤੇ ਨਾ ਉਹ ਅੰਦਰ ਆਏ ਤੇ ਕਿਚਨ ਚ' ਨਾ ਗਏ ਅੰਦਰ ਤੇ ਇਹਨਾਂ ਨੂੰ ਨਾ ਪਿਆਸ ਜਿ ਜ਼ਿਆਦਾ ਲੱਗੀ ਤੇ ਇਹਨਾਂ ਫੇਰ ਇੱਕ ਗਲਾਸ ਪਾਣੀ ਲੈਣ ਚਲੇ ਗਏ ਆਪਾਂ। ਭਿੰਦਰ ਤਾਂ ਉਹਨਾਂ ਨੂੰ ਨਾ ਸਮੈਲ ਇਡੀ ਵਧੀਆ ਆਏ ਨਾ ਅੰਦਰੋਂ। ਉਹਨਾਂ ਨੇ ਫਟਾਫਟ ਰੋਟੀ ਕੱਢ ਕੇ ਡੱਬੇ ਚ' ਉੱਤੇ ਸਬਜ਼ੀ ਪਾ ਕੇ ਅੰਦਾ ਖਾਣ ਬਹਿ ਕੇ ਖਾਣਗੇ ਤੇ ਨਾ ਮੈਨੂੰ ਅੰਦਰ ਆਵਾਜ਼ ਮਾਰੀ। ਤੇ ਮੈਂ ਅੰਦਰ ਗਈ ਮੈ ਹਾਂਜੀ, ਕਹਿੰਦੇ ਕੀ ਬਣਾਏ ਐਏਡਾ ਸਵਾਦ, ਇਹਦੀ ਸਮੈਲ ਇਏਡੀ ਵਧੀਆ। ਖਾਣ ਚ' ਵੀ ਕਿੱਡਾ ਸਵਾਦ ਆ।
ਮਤਲਬ ਕਈ ਸਬਜ਼ੀ
ਰਹਿ ਕੇ ਖਾਣ ਦੇ ਮੈਂ ਕਿਹਾ ਤੁਸੀਂ ਚੱਜ ਨਾ ਫਿਰ ਰੋਟੀ ਪਾ ਕੇ ਖਾਓ। ਤੇ ਮੈਂ ਨਾਲ ਚੱਜ ਨਾਲ ਫਿਰ ਸਬਜ਼ੀ- ਸੂਬਜੀ ਪਾ ਕੇ ਦਿੱਤੀ ਮੈਂ ਕਹਿੰਦੇ ਮੈਨੂੰ ਭੁੱਖ ਕਹਿੰਦੇ ਪਰ ਫੇਰ ਵੀ ਮੈਨੂੰ ਟੇਸਟੀ ਮਤਲਬ ਸਮੈਲ ਐਡੀ ਵਧੀਆ ਆਉਂਦੀ ਨਾ ਮੈਂ ਖਾ ਗਿਆ ਰੋਟੀ।
ਹਾਂਜੀ। ਉਹੀ ਨਾ ਸਬਜ਼ੀਆਂ ਚ' ਕਈਆਂ ਚ' ਸਮੈਲ ਏਡੀ ਵਧੀਆ ਆਉਂਦੀ ਨਾ ਤੇ ਉਹ ਜੀ। ਕਰਦਾ ਕਿ ਹੁਣੇ ਹੈਨਾ ਇਹਨੂੰ ਖਾ ਲਈ।
ਬਿਲਕੁਲ ਬੜਾ ਟਾਈਮ ਹੁੰਦਾ। ਮੇਰੇ ਬੱਚੇ ਤਾਂ ਸਗੋਂ ਇੱਦਾਂ ਦੇ ਕੰਮ ਕਰਵਾਉਂਦੇ ਹੀ ਰਹਿੰਦੇ ਮੇਰੇ ਕੋਲ ਬੈਠੇ। ਕੁਛ ਨਾ ਕੁਛ ਉਹਨਾ ਨੇ ਮੈਨੂੰ ਆਰੇ ਲਾਇਆ ਹੁੰਦਾ। ਲੋਕਡਾਊਨ ਲੱਗੇ ਸੀ ਓਦੋਂ ਬਾਜ਼ਾਰ ਦੀਆਂ ਚੀਜ਼ਾਂ ਖਾਣ ਨਹੀ ਸੀ ਸਕਦੇ ਨਾ ਬਾਹਰ ਜਾ ਸਕਦੇ ਕਦੀ ਮੇਕੂ ਘਰੇ ਇਹਨਾਂ ਨੇ ਗੁਲਾਬ ਜਾਮਨੂ ਬਣਵਾਣੇ, ਕਦੀ ਮੋਮੋਸ ਬ ਲਣੇ ਕਦੇ ਕੁਛ ਕਹਿਣਾ ਇਹਨਾਂ ਨੇ ਮੈਨੂੰ ਬਣਾ ਕੇ ਦੋ, ਕਦੇ ਕੁਛ ਕਹਿਣਾ ਇਹੋ ਚੀਜ਼ਾਂ ਕਰ ਕਰਕੇ ਸਾਰਾ ਦਿਨ ਇਹਨਾਂ ਦਾ ਘਰ ਚ' ਕੱਢਿਆ ਹਾਂਜੀ। ਇਡਲੀ ਵੀ ਬਣਾਈ ਸੀ ਇੱਕ ਵਾਰੀ। ਬੜ ਪਰ ਉਹ ਮੈਂ ਹੁਣ ਨੀ ਵਿਆਹ ਵਿੱਚ, ਵਿਆਹ ਤੋਂ ਬਾਅਦ ਨੀ ਵਿਆਹ ਤੋਂ ਪਹਿਲਾਂ ਇੱਕ ਵਾਰੀ ਬਣਾਈ ਸੀ ਮੈਨੂੰ ਉਹ ਮੇਰੀ ਮਾਮੀ ਨੇ ਜਾਚ ਸਿਖਾਈ ਸੀ।
ਅੱਛਾ- ਅੱਛਾ, ਉਹ ਵੀ ਵਧੀਆ ਬਣਦੀ ਹੈ ਹੈਨਾ।
ਹਾਂਜੀ- ਹਾਂਜੀ। ਚਲੋ ਠੀਕ ਹੈ ਜੀ ਫੇਰ ਦੁਬਾਰਾ ਤੁਹਾਡੇ ਨਾਲ ਗੱਲ ਕਰਦੇ ਠੀਕ ਹੈ।
ਠੀਕ ਐ ਜੀ ਸਤਿ ਸ਼੍ਰੀ ਅਕਾਲ। ਓਕੇ।